ਹਾਂਜੀ।
ਹਾਂਜੀ ਭਾਜੀ।
ਹਾਂਜੀ ਕਿਵੇਂ ਹੋ?
ਬਸ ਵਧੀਆ ਭਾਜੀ ਤੁਸੀਂ ਦੱਸੋ?
ਹਾਂ ਵਧੀਆ- ਵਧੀਆ ਹੋਰ? ਬਸ ਬੈਠਾ ਸੀ ਹੋ ਆਏ ਜਿਮ?
ਹਾਂਜੀ- ਹਾਂਜੀ ਬਾਈ ਜਿਮ ਤਾਂ ਜਾਊਂਗਾ ਮੈਂ ਸ਼ਾਮੀ।
ਅੱਛਾ ਮੈਂ ਪੁੱਛਣਾ ਸੀ ਵੀ, ਮੈਂ ਵੀ ਜੁਆਇਨ ਕਰਨੀ ਸੀ ਜਿੰਮ। ਬਈ ਜਿੰਮ ਦੇ ਵੈਸੇ ਜਿਹੜੇ ਫਾਇਦੇ ਹੁੰਦੇ ਉਹ ਦੱਸ ਸਕਦੇ ਤੁਸੀਂ।
ਹਾਂ ਬਾਈ ਜਿਮ। ਯਾਰ ਫਾਇਦੇ ਹੀ ਫਾਇਦੇ ਨੇ ਯਾਰ, ਉਹ ਹੋਰ ਕੀ। ਤੁਸੀਂ ਜਿੰਮ ਜਾਉਗੇ ਤੁਹਾਡੇ ਮਸਲਸ ਵੱਡੇ ਹੋਣਗੇ, ਹੋਰ। ਤੇ ਆਪਣੇ ਤੁਹਾਡੇ ਲੈਗਸ ਗਰੋ ਕਰਨਗੇ, ਬਾਂਹਾਂ, ਬੂਹਾਂ ਸਰੀਰ ਭਰਿਆ ਹੋ ਜੂਗਾ ਜਿਹੜੇ। ਜਿਹੜਾ ਤੁਸੀਂ ਲੀੜਾ- ਲੱਤਾ ਪਾਇਆ ਕਰੋਗੇ ਉਹ ਜਚਿਆ ਕਰੂਗਾ ਤੁਹਾਡੇ ਤੇ। ਹੋਰ ਕੇ, ਆਪਣਾ ਤੁਸੀਂ ਵੀ ਜਿੰਮ ਜਾਓ। ਵਧੀਆ ਹੋਰ ਕੀ ਆਪਣਾ ਡਾਇਟ ਖਾਓ, ਖੁਰਾਕ ਖਾਓ।
ਹਾਂ- ਹਾਂ।
ਹਾਂ-ਹਾਂ।
ਡਾਇਟ ਲੈਣੀ ਪੈਂਦੀ ਹੈ, ਹੈਨਾ। ਸਰੀਰ ਵੀ ਹਾਂ ਸਰੀਰ ਮਜਬੂਤ ਬਣਦਾ ਹੈ, ਹਾਂ।
ਹਾਂਜੀ ਬਾਈ।
ਹੂੰ ਉਹ ਤਾਂ ਹੈ, ਬਾਕੀ ਮੈਂ ਹੁਣ ਆਸੀ ਬਈ ਕੀ ਕਹਿੰਦੇ ਜਿਮ ਜਾਣ ਦੇ ਜਿਹੜੇ ਸਾਡੀ ਸਾਰੀ ਬੋਡੀ ਹੈ ਉਹਦੇ ਲਈ ਵੀ ਮਤਲਬ ਬਹੁਤ ਬੈਨੀਫਿਟ ਹੈ। ਜੇਵੇਂ ਕੇ ਤੁਸੀਂ ਕੈ ਲੋ ਬਈ ਸਾਡਾ ਵੀ ਜੇੜਾ ਕੀ ਕੈਦੇ ਆਏ ਸਟਰੈਸ ਲੈਵਲ ਹੁੰਦਾ ਓਹੋ ਵੀ ਘੱਟ ਹੁੰਦਾ
ਲੈਵਲ ਘੱਟਦਾ ਸਟੈਮੀਨਾ ਵੱਧਦਾ ਐ, ਕੀ ਨਾਮ ਆ ਹੋਰ ਚੁਸਤੀ-ਫੁਰਤੀ ਦੀ ਐ ਸਰੀਰ ਮਾੜਾ ਮੋ ਟਾ ਥੱਕਦਾ ਨੀ ਅਗਰ ਆਪਾਂ ਕੋਈ ਕੰਮ ਕਰੀਏ ਅਗਰ ਆ ਭਜਾਗੇ, ਏਨੀ ਛੇਤੀ ਸਾਅ ਨੀ ਚੜੂਗਾ ਸਾਨੂੰ ਹੋਰ ਕੇ, ਜੇਵੇਂ ਘਰੇ ਵੇਆ ਸ਼ਾਦੀ ਹੁੰਦੀ ਭਜ-ਭਜ ਕੰਮ ਕਰਾਣੇ ਹੁੰਦੇ ਆ। ਆਪਾਂ ਕੋਈ ਥੱੱਕ ਥੋੜੀ ਜਾਵਾਂਗੇ ਜਲਦੀ, ਆਂ ਹੁਣ ਜਿੰਮਾਂ ਮਾਰੀਆਂ ਹੋਈਆਂ ਜਿਵੇਂ ਆਪਾਂ ਪਹਾੜਾਂ ਚ ਗਏ ਆਂ, ਓਥੇ ਜਾ ਕੇ ਜੀਵੇਂ ਓ ਕਰਨੀ ਪੈ ਗਈ ਟਰੈਕਿੰਗ ਜੇਂਵੇਂ ਤੁਸੀਂ ਹੇਮਕੁੰਟ ਸੈਬ ਦੀ ਚੜਾਈ ਲਾ ਲੋ।
ਹਾਂ-ਹਾਂ।
ਓਥੇ ਜਾ ਕੇ ਵੀ ਕੋਈ ਫਰਕ ਨੀ ਪਊਗਾ ਤੁਹਾਨੂੰ ਤੁਸੀਂ ਆਰਾਮ ਨਾਲ ਮਤਲਬ ਕੀ ਥ ਬੰਦੇ ਨੂੰ ਸਾਅ ਤੇ ਚਲੋ ਚੜ੍ਹਦਾ ਕੋਕੀ ਚੜਾਈ ਆ ਪਰ ਤੁਸੀਂ ਐ ਨੀ ਤੁਸੀਂ ਬਿਲਕੁਲ ਢੀਲੇ ਨੀ ਪੈਜੋਗੇ ਵੀ ਮੈਂ ਹੋਰ ਚੜ ਈ ਨੀ ਸਕਦਾ। ਤੁਸੀਂ ਬਿਨਾਂ ਕੋਈ ਖੱਚਰ ਘੋੜਾ ਲਏ ਤੁਸੀਂ ਆਪਣੀ ਸਾਰੀ ਚੜਾਈ ਆਪੇ ਕਰੋਗੇ ਆਪਣੇ
ਹੂੰ-ਹੂੰ-ਹੂੰ ਸਈ ਗੱਲ ਐ।
ਅਗਰ ਤੁਸੀਂ ਵਧੀਆ ਲੈਗ ਲੁੱਗ ਮਾਰੋ ਆਪਣਾ ਭੱਜੋ ਜਿੰਮ ਚੇ ਆਪਣਾ ਬੈਠ ਕਾਂ ਮਾਰੋ ਪੁਸ਼ਛਸ ਮਾਰੋ
ਸਈ ਗੱਲ ਐ ਕੋਨਫੀਡੈਂਸ ਵੀ ਵਧਦਾ ਜਿਮ ਜਾਨ ਨਾਲ ਹਨਾ।
ਹਾਂਜੀ ਬਾਈ ਕੋਂਨਫੀਡੈਂਸ ਵਧਦਾ ਪਣੇ ਆਪ ਨਾਲ ਟਾਈ ਸ ਪੈਡ ਪਣੇ ਆਪ ਨਾਲ ਟਾਈਮ ਸਪੈਂਡ ਕਰਨ ਦਾ ਟਾਈਮ ਮੇਲਦਾ, ਤੁਸੀਂ ਦੋ ਘੰਟੇ ਆਪਣੇ ਆਪ ਨਾਲੋ ਚਾਹੇ ਗਾਣੇ ਸੁਣੋ ਚਾਹੇ ਖੁੱਦ ਨਾਲ ਗੱਲਾਂ ਕਰੋ ਐਕਸਰਸਾਈਜ਼ ਕਰਦੇ ਹੋਏ, ਚਾਹੇ ਕੁਛ ਵੀ ਕਰੋ ਹੈਡਫੋਨਸ ਲਾਵੋ। ਹੋਰ ਕੇ। ਅਪਣੇ ਮਦਪਸੰਦ ਗਾਣੇ ਸੁਣੋ, ਚਾਏ ਸੈਡ ਗਾਣੇ ਸੁਣੋ ਚਾਏ ਵਧੀਆ ਗਾਣੇ ਸੁ ਸੁਣੋ ਆਨਰਜੀ ਵਾਲੇ ਗਾਣੇ ਸੁਣੋ, ਹਾਂ।
ਸਾਡੀ ਵੀ ਨੀਂਦ ਐ ਓਦੇ ਚ ਵੀ ਬੋਤ ਜਾਦਾ ਫ਼ਰਕ ਪੈਂਦਾ ਹਨਾ ਨੀਂਦ ਈ ਜਿੰਮ ਕਰਨ ਤੋਂ ਬਾਦ
ਇਏਕ ਪੂਰੀ ਵਧੀਆ ਆਦੀ ਐ ਕੋਕੀ ਛਰੀਰ ਸਾ ਸਰੀਰ ਦੇ ਸਾਡੇ ਮਸਲ ਟੁੱਟ ਜਾਂਦੇ ਆ। ਓ ਮਸਲ ਟੁੱਟ ਜਾਂਦੇ ੲ ਤੇ ਤਾਂ ਕਰਕੇ ਮਸਲਸ ਨੂੰ ਰੈਸਟ ਚਾਈਦਾ ਹੁੰਦਾ ਐ, ਤੇ ਤਾਂ ਕਰਕੇ ਨੀਂਦ ਸਾਨੂੰ ਅਗਰ ਆਪਾਂ ਸੋਗੇ ਤੇ ਸਵੇਰੇ ਸੀਧਾ ਜਾ ਕੇ ਸਵੇਰੇ ਨੀਂਦ ਖੁਲੂਗੀ ਕੋਈ ਐਂ ਨੀ ਰਾਤੀ ਸਾਡੀ ਨੀਂਦ ਖ਼ਰਾਬ ਹੋ ਰਈ ਐ।
ਅੱਛਾ-ਅੱਛਾ, ਬਈ ਜੀਦਾਂ ਰਾਤੀ ਅੱਖ ਖੋਲ ਜਾਂਦੀ ਵੀ ਐਵੇਂ ਕੀ ਕੈਂਦੇ ਆ ਰਾਤ-ਰਾਤ ਨੂੰ ਬਈ ਓ ਫੇਰ ਜਦੋਂ ਬੰਦਾ ਥੱਕਿਆ ਹੋਵੇ ਜਿਮ ਤੋਂ ਓਦੋਂ ਨੀ ਖੋਲਦੀ ਹੁੰਦੀ ਹੈਨਾ? ਹਾਂ ਓ ਫੇਰ ਸੋਂਦੀ ਆ ਓ ਫੇਰ ਬੋਡੀ ਰੈਸਟ ਚ ਹੁੰਦੀ ਐ ਨਾ ਹਾਂ, ਸਈ ਗੱਲ ਐ। ਹੋਰ ਜੇੜੀ ਐ ਸਟਰੈਸ ਲੈਵਲ ਸਾਡਾ ਘੱਟ ਹੁੰਦਾ।
ਹਾਂਜੀ।
ਹਾਂ-ਹਾਂ ਤੇ ਜੇੜਾ ਸਾਡੇ ਕੀ ਕੈਂਦੇ ਆ ਓਹੋ ਜੇ ਜੇਮ ਦਾ ਵੈਸੇ ਵੀ ਜੇ ਜੁਆਈਨ ਕਰਨੀ ਹੋਵੇ ਤੇ ਕੀ ਸਾਬ ਆ ਵੈਸੇ? ਸਟਾਟੀਗ ਤੋਂ?
ਜਿੰਮ, ਬਾਈ ਬਸ ਜਿੰਮ ਤੁਸੀਂ ਜਿਵੇਂ ਸਟਾਰਟਿੰਗ ਕਰੋਗੇ
ਅੱ
ਤੇ, ਕੀ ਨਾਮ ਆਂ? ਆਪਣਾ ਪਹਿਲਾਂ ਤਾਂ, ਪਹਿਲਾਂ ਤਾਂ ਤੁਹਾਨੂੰ ਕੀ ਨਾਮ ਆ ਤੁਸੀਂ ਟ੍ਰੇਨਰ ਤੋਂ ਸਾਰੀ ਸਲਾਹ ਲਿਆ ਸਲਾਹ ਮਸ਼ਰਾ ਕਰੋਗੇ। ਬਈ ਮੇਰਾ ਇੰਨਾ ਵੇਟ ਆ, ਮੈਂ ਗੇਨਿੰਗ ਕਰਨੀ ਹੈ, ਤੇ ਮੈਂ ਆਪਣਾ ਕੀ ਕੀ ਡਾਇਟ ਪਲੈਨ ਰੱਖਾਂ, ਮੈਂ ਕਿਹੜੇ ਮਸਲ ਮਾਰਾ, ਮੈਂ ਡਬਲ ਮਸਲ ਮਾਰਾ ਜਾਂ ਸਿੰਗਲ ਮਸਲ ਮਾਰਾ?
ਅੱਛਾ ਅੱਛਾ, ਇਹ ਸਭ ਬਈ ਟ੍ਰੇਨਰ ਹੀ ਸਾਨੂੰ ਬ
ਹਾਂ ਹਾਂ ਬਾਈ, ਜਿਹੜੀ ਮਰਜ਼ੀ ਜਿਮ 'ਚ ਤੁਸੀਂ ਚੱਲ ਜਾਓ ਉੱਥੇ ਦੋ ਦੋ ਟ੍ਰਰੇਨਰ ਤਾਂ ਹੁੰਦੇ ਹੀ ਹੈ, ਇੱਕ ਟ੍ਰੇਨਰ ਹੁੰਦਾ ਵਾ ਇੱਕ ਕੋਚ ਹੁੰਦਾ ਵਾ।
ਅੱਛਾ, ਅੱਛਾ।
ਹਾਂ ਆ, ਉਹ ਆਪਣਾ ਵਧੀਆ ਸਾਨੂੰ ਆਪਣਾ ਉਹ ਦੱਸਦੇ ਆ ਗਾਈਡ ਕਰਦੇ ਆ, ਬਈ ਤੁਸੀਂ ਇਹ ਕਰੋ। ਜਿਵੇਂ ਅਗਰ ਆਪਾਂ ਐਕਸਰ ਕਰਦੇ ਪਏ ਹਾਂ, ਤੇ ਸਾਡੀ ਪੁਜੀਸ਼ਨ ਖ਼ਰਾਬ ਹੈ ਤੇ ਨਾਲ ਹੀ ਉਹ ਭੱਜਿਆ ਆ ਜਾਂਦਾ ਵੀ ਨਹੀਂ ਨਹੀਂ ਏਦਾਂ ਨਾ ਕਰੋ, ਤੁਸੀਂ ਸਹੀ ਕਰੋ, ਉਹ ਸਾਡੀ ਪੁਜੀਸ਼ਨ ਠੀਕ ਕਰਾਉਦਾ ਹਾ। ਇਹ ਕੰਮ ਹੁੰਦਾ ਬਾਈ ਟ੍ਰੇਨਰ ਦਾ ਹਾਂ, ਉਹ ਸਾਨੂੰ ਵਧੀਆ ਗਾਈਡ ਕਰ ਦਿੰਦਾ ਹੈ।
ਹਮ ਆ। ਵਧੀਆ ਜਿੰਮ, ਜਿੰਮ ਲੋਨ ਨਾਲ ਮੈਂ ਕਹਿੰਦਾ ਆਉਣ ਵਾਲੇ ਜਿਹੜੇ ਕੀ ਕਹਿੰਦੇ ਆ ਸਾਡੀ ਜਿਹੜੀ ਦੁੱਖ ਵਗੈਰਾ ਹੁੰਦੇ ਆ ਉਹਹੀ ਮੈਂ ਵੀ ਕੱਟੇ ਜਾਂਦੇ ਆ, ਕਿਉਂਕਿ ਫੇਿਰ ਕੀ ਬੰਦਾ ਫੇਿਰ ਸੋਚ ਕੇ ਖਾਂਦਾ ਪਾਾਂਦਾ ਨਾ, ਬਈ ਕੁਛ
ਬਾਈ ਜਿੰਮ ਕਰਕੇ ਯਾਰ ਨਸ਼ੇ ਕਰਨ ਦਾ ਮਨ ਨ ਕਰਦਾ। ਸ਼ਰਾਬ ਵੀ ਨ ਸ਼ਰਾਬ ਹੋ ਗਿਆ, ਜਿਹੜੇ ਨਸ਼ੇ ਹੋ ਗਏ ਐ, ਐ ਕਰਨ ਦਾ ਮਨ ਨੀ ਕਰਦਾ। ਬੰਦਾ ਦੂਰ ਰਹਿੰਦਾ ਇਹ ਚੀਜ਼ਾਂ ਤੋਂ, ਹਾਂ ਸਾਨੂੰ ਐ ਹੁੰਦਾ ਸੀ ਆਪਣਾ ਪ੍ਰੋਟੀਨ ਪ੍ਰੋਟੀਨ ਪੂਰਾ ਕਰੀਏ, ਕੋਈ ਚੱਜ ਦੀ ਚੀਜ਼ ਖਾਈਏ।
ਹਾਂ ਹਾਂ, ਕ ਕੇ ਫਿਰ ਜਿੰਮ ਅਗਰ ਜੇ ਬੰਦਾ ਜਿੰਮ ਜਾ ਰਿਹਾ, ਫਿਰ ਬੰਦਾ ਆਪ ਆਪਣੇ ਆਪ ਹੀ ਵੀ ਮੋਟੀਵੇਸ਼ਨਲ ਹੋ ਜਾਂਦਾ ਨਾ ਕਿ ਫਿਰ ਉਹਨੂੰ ਪਤਾ ਵੀ ਮੈਂ ਟਾਈਮ ਵੀ ਦੇ ਰਿਹਾ, ਫਿਰ ਮੈਂ ਬੈਨੀਫਿਟ ਬੇਨੀਫਿਟ ਦਾ ਲੈਣਾ ਹੈ ਨਾ ਇੱਥੋਂ, ਹਮ। ਉਹ ਤਾਂ ਹੈ।
ਅੱਛਾ ਅੱਛਾ।
ਹਮ। ਬਾਕੀ ਚਲੋ ਵਧੀਆ ਸਰੀਰ ਫੁਰਤੀਲਾ ਹੁੰਦਾ ਹਾਂ, ਹੋਰ ਕੀ ਚਾਹੀਦਾ ਬਸ।
ਜਿਵੇਂ ਜਿਵੇਂ ਜਿੰਮ ਜਾਣਾ ਵਾ, ਤੇ ਆਪਾਂ ਖਾਲੀ ਖਾਲੀ ਪੇਟ ਨੀ ਜਿੰਮ ਕਰਨੀ ਬਾਈ, ਆਪਾਂ ਘਰੋਂ ਕੁਛ ਖਾ ਪੀ ਕੇ ਜਾਣਾ ਹ।
ਅੱਛਾ, ਅੱਛਾ।
ਜਿਵੇਂ ਬਨਾਨਾ ਸ਼ੇਕ ਪੀ ਲਿਆ ਜਾਂ ਅਗਰ ਤੁਸੀਂ ਜੇ ਨੋਨ ਵੈਜ ਹੈਗੇ ਹੋ, ਐੱਗਸ ਖਾ ਲਏ।
ਅੱਛਾ। ਅੱਛਾ।
ਉਬਲੇ ਅੰਡੇ ਖਾ ਲਏ ਹਾਂਜੀ, ਫੇਿਰ ਜਿੰਮ -ਜਿੰਮ ਜਿਵੇਂ ਆਪਾਂ ਜਦੋਂ ਇਹ ਤਾਂ ਜਿੰਮ ਜਾਣ ਤੋਂ ਪਹਿਲੇ ਦਾ ਹੋ ਗਿਆ। ਓਹ ਤੋ ਬਾਅਦ ਜਦੋਂ ਆਪਾਂ ਜਿੰਮ ਕਰ ਲਈ, ਦੋ ਢਾਈ ਘੰਟੇ ਜਿੰਨੀ ਦੇਰ ਵੀ ਡੇਢ ਘੰਟਾ ਦੋ ਘੰਟੇ ਫੇਰ ਜਿਮ ਕਰਨ, ਤੋਂ ਬਾਅਦ ਨਾ ਅੱਧੇ ਘੰਟੇ ਦੇ ਅੰਦਰ ਅੰਦਰ, ਸ਼ਰੀਰ ਨੂੰ ਕੋਈ ਵਧੀਆ, ਵਧੀਆ ਚੀਜ਼ ਦੇਣੀ ਪੈਂਦੀ ਹੈ। ਵਧੀਆ ਪ੍ਰੋਟੀਨ ਵਾਲੀ ਚੀਜ਼। ਚਾਹੇ ਪਨੀਰ ਖਾਓ ਤੁਸੀਂ, ਸੌ ਢਾਈ ਸੌ, ਸੌ ਡੇਢ ਸੌ ਗ੍ਰਾਮ ਪਨੀਰ ਖਾਓ ਜਾਂ ਕੇਲੇ ਖਾ ਜੋਓ, ਜਾਂ ਉਹਦੋਂ ਬਾਅਦ ਫੇਿਰ ਅੰਡੇ ਖਾਓ। ਮਤਲਬ ਕੋਈ ਵਧੀਆ ਚੀਜ਼ ਦੇਣੀ ਐ। ਤਾ ਕਿ ਸਰੀਰ ਵਿੱਚ ਕੁਛ ਜਾਏ ਤੇ ਮਸਲਸ ਨੂੰ ਰਿਕਵਰੀ ਫਾਸਟ ਹੋਵੇ। ਜੇੜੇ-ਜੇੜੇ ਬੰਦੇ ਤਾਂ ਪ੍ਰੋਟੀਨ ਸ਼ੇਕ ਵਗੈਰਾ ਪੀਂਦੇ ਆ ਮਤਲਬ ਡੱਬੇ ਖਾਂਦੇ ਆ। ਓ ਤਾ ਸਿੱਧਾ ਘਰ ਜਾ ਕੇ ਦੁੱਧ 'ਚ ਪਾ ਕੇ ਪ੍ਰੋਟੀਨ ਪੀ ਲੈਂਦੇ ਆ।
ਹਾਂ-ਹਾਂ
ਤੇ ਹਾਂ ਉਹਦਾ-ਉਹਦਾ ਇਹ ਫਾਇਦਾ ਹੋ ਜਾਂਦਾ ਵਾ।
ਅੱਛਾ ਤੇ ਤੁਹਾਨੂੰ ਕਿੰਨਾ ਟੈਮ ਹੋ ਗਿਆ ਜਿੰਮ ਗਏ ਨੂੰ
ਬਾਈ ਮੈਂ ਤਾਂ ਜਾ ਰਿਆ।
ਅੱਛਾ ਅ ਅੱਛਾ ਹੁਣੇ ਵੀ ਜਾਂਦੇ ਤੁਸੀਂ ਅੱਛਾ। ਅੱਛਾ-ਅੱਛਾ ਤੇ ਕੁਛ ਫ਼ਰਕ ਪਿਆ ਹੋਣਾ ਬੋਡੀ ਵਗੈਰਾ ਤੇ ਹਨਾ।
ਬਾਈ ਬੋਤ ਓ ਲੱਗਦਾ ਖੁਦ ਨੂੰ ਲੱਗਦਾ ਹਾਂ।
ਹੂੰ ਓ ਤਾਂ ਹੈ।
ਹਾਂਜੀ-ਹਾਂਜੀ ਬਾਈ।
ਹਾਂ
ਹੋਰ ਤੁਸੀਂ ਵੀ ਮੈਂ ਕੈਂਣਾ ਸ਼ੁਰੂ ਕਰੋ। ਆਪਣਾ ਟੈਮ ਕੱਢੋ ਹੋਰ ਕਿਆ ਜਦਾ ਦ ਦੋ ਘੰਟਿਆਂ ਦੀ ਤਾਂ ਗੱਲ ਹੈਗੀ ਆਪਣਾ ਸਵੇਰੇ ਸ਼ਾਮ ਨੂੰ ਜਦੋਂ ਟੈਮ ਲੱਗਦਾ ਉਦੋਂ
ਅੱਛਾ ਅੱਛਾ-ਅੱਛਾ ਬਈ ਕੋਈ ਇੱਕ ਵੀ ਓ ਸ਼ਡਿਊਲ ਨੀ ਹੈ ਬ ਸੁਬਾਹ ਨੂੰ ਜਾਣਾ। ਤੇ ਸੁਬਾਹ ਨੂੰ ਹੀ ਜਾਣਾ ਬਈ ਇੱਥਾ ਕਦੀ ਸੁਬਾਹ ਨੂੰ ਕਦੀ ਸ਼ਾਮ ਨੂੰ ਵੀ ਜਾ ਸਕਦੇ ਹਨਾ।
ਹਾਂ ਮੈਂ ਤਾਂ ਐਵੇਂ ਵੀ ਕਰ ਲੈਂਦਾ ਸੀ ਕਦੀ-ਕਦੀ ਜਿਵੇਂ ਮੈਂ ਨਾ ਕਦੀ ਕਦਾਰ ਸ਼ਾਮ ਮਤਲਬ ਮੈਂ ਜਾਣਾ ਹੁੰਦਾ ਸੀ ਨਾ ਕਿਤੇ ਸ਼ਾਮ ਨੂੰ ਤੇ ਜਿਵੇਂ ਮੇਰਾ ਜਦੋਂ ਜਨਮ ਦਿਨ ਸੀਗਾ ਮੈਨੂੰ ਪਤਾ ਸੀ ਮੈਂ ਸ਼ਾਮ ਨੂੰ ਅਜ ਫਰੀ ਨੀ ਹੋਵਾਂਗਾ। ਮੈਂ ਸਵੇਰੇ ਚਾਰ ਵਜੇ ਉੱਠਿਆ ਆਪਣਾ ਫਰੈਸ਼ ਵਗੈਰਾ ਹੋ ਕੇ ਪੰਜ ਵਜੇ ਜਿੰਮ ਪਹੁੰਚ ਗਿਆ।
ਅੱਛਾ ਹਾਂ ਜ ਠੀਕ ਆ ਇਹ ਵੀ ਵਧੀਆ
ਆਪਣਾ ਉਹੀ ਜੇੜੇ ਜੇੜੀ ਚੀਜ਼ ਆਪਾਂ ਸਵੇਰੇ ਸ਼ਾਮੀ ਕਰਨ ਸੀ ਓ ਸਵੇਰੇ ਕਰ ਲਈ ਆ ਕੇ ਮੈਂ ਸੋ ਗਿਆ ਆਪਣਾ ਸਰੀਰ ਨੂੰ ਰੈਸਟ ਦਿੱਤਾ। ਫਿਰ ਆਪਣਾ ਨਹਾ ਧੋ ਕੇ ਤਿਆਰ ਹੋ ਗਿਆ ਬਹਿ ਗਿਆ ਘਰੇ ਹੋਰ ਕਿਆ ਸ਼ਾਮੀ ਆਪਣਾ ਘੁੰਮਣ ਗਏ ਖਾ ਹੋਰ ਕਿਆ
ਹਾਂ
ਜਦੋਂ ਆਪਾਂ ਜਿੰਮ ਕਰਨੀ ਆ ਆਪਾਂ ਇੱਕ ਤਾਂ ਡੇਲੀ-ਡੇਲੀ ਫਾਸਟ ਫੂਡ ਨਈ ਖਾ ਸਕਦੇ। ਆਪਣਾ ਹਫ਼ਤੇ ਜੇ ਇੱਕ ਅੱਧੀ ਵਾਰ ਅਗਰ ਆਪਾਂ ਖਾ ਸਕਦੇ ਹਾਂ। ਜੇ ਤਾਂ ਅਗਰ ਆਪਾਂ ਮੋਟੇ ਆਂ ਫਿਰ ਤਾਂ ਇੱਕ ਹਫ਼ਤੇ ਵਿੱਚ 'ਚ ਬਿਲਕੁਲ ਨੀ ਖਾਣਾ ਦੋ ਹਫ਼ਤਿਆਂ 'ਚ ਇਕ ਅਧੀ ਵਾਰ ਖਾਣਾ।
ਹੂੰ-ਹੂੰ ਜੰਕ ਫੂਡ ਵੈਸੇ ਕਿਤੇ ਵੀ ਆਪਣੇ ਸਰੀਰ ਲਈ ਬਈ ਅ ਤੁਸੀਂ ਕਹਿ ਲਓ। ਸਾਈਡ ਇਫੈਕਟ ਈ ਦਿੰਦਾ ਹੈ ਇਹਦਾ ਕੋਈ ਬੈਨੀਫਿਟ ਤਾਂ ਹੈ ਨਈ ਹਾਂ।
ਬਿਲਕੁਲ ਮੈਦਾ ਈ ਆ ਹੁਣ ਅੰਦਰ ਜਾ ਕੇ ਉਹਨੇ ਜੰਮ ਜਾਣਾ ਕੋਈ ਉਸ ਚੀਜ਼ ਦਾ ਫਾਇਦਾ ਨੀ ਕੋਈ ਕੁਛ ਨੀ ਹੂੰ।
ਮੈਂ ਜਿੰਮ ਜਾਂਦਾ ਨਈ ਪਰ ਮੈਂ ਇਹ ਸਭ ਖਾਂਦਾ ਨਈ।
ਨਈ ਫਿਰ ਤਾਂ ਬੋ ਵਧੀਆ ਗੱਲ ਆ ਹੋਰ ਕਿਆ ਅਗਰ ਤੁਸੀਂ ਜਿੰਮ ਨਈ ਵੀ ਜਾ ਪਾਂਦੇ ਨਾ ਤੁਸੀਂ ਘਰੇ ਹੀ ਪੁਸ਼ਸਪ ਵਗੈਰਾ ਲਾ ਲਿਆ ਕਰੋ।
ਹਾਂ-ਹਾਂ ਓ ਉਹਦੇ 'ਚ ਵੀ ਬ ਬੋਤ ਬੋਤਾ ਫ਼ਰਕ ਪੈ ਜਾਂਦਾ।
ਹਾਂ ਜਿਹੜੇ ਪੂਸ਼ਪਸ ਜਿਵੇਂ ਪੂਸ਼ਪ ਹੋ ਗਏ ਸਕੋਟ ਸੋ ਹੋ ਗਏ ਹੋਰ ਕਿਆ ਆਪਣਾ ਅ ਆਪਣਾ ਪੁਲਪਸ ਲਾ ਲਏ। ਲਮਕ ਕੇ ਹੂੰ-ਹੂੰ ਲਟਕ ਕੇ
ਅੱਛਾ-ਅੱਛਾ
ਆਪਣਾ ਵੋਕ ਕੀਤੀ, ਸਵੇਰੇ-ਸ਼ਾਮ ਦੇ ਇੱਕ ਪੰਦਰਾਂ-ਪੰਦਰਾਂ ਵੀਹ-ਵੀਹ ਮਿੰਟ ਦੀ ਵੋਕ
ਹੂੰ -ਹੂੰ। ਵੋਕਿੰਗ ਕਰਨ ਦੇ ਵੀ ਬਹੁਤ ਜ਼ਿਆਦਾ ਫਾਇਦੇ ਹੈ ਹਨਾ।
ਹਾਂਜੀ ਬਾਈ, ਹਾਂਜੀ ਬੋਗਿੰਗ ਕਰਨ ਦੇ ਵਾਹਵਾ ਜ਼ਿਆਦਾ ਪੈਦੇ ਆ। ਹੂੰ -ਹੂੰ।
ਏਦੇ ਨਾਲ ਵੀ, ਵੀ ਸਾਡਾ ਪੂਰੀ ਬੋਡੀ ਸਹੀ ਵਰਕ ਕਰਦੀ ਏ ਆਪਣਾ।
ਹੋਰ, ਕਿਆ।
ਹਾਂ-ਹਾਂ
ਹੂੰ
ਵੋਕਿੰਗ ਦੇ ਨਾਲ ਵੀ ਹਾਂ ਹੋਰ ਵਧੀਆ ਸਭ।
ਤੁਸੀਂ ਕਦੋਂ ਤੋਂ ਜਿੰਮ ਜਾਣਾ ਸ਼ੁਰੂ ਕਰੋਗੇ ਹੁਣ ਫੇਰ।
ਮੈਂ ਕੋਈ ਨੀ ਦੱਸ ਦਾਂਗਾ ਤੁਹਾਨੂੰ, ਸੋਚ ਤਾਂ ਰਿਆ ਮੈਂ
ਹੋਰ ਕਿਆ ਹੋਰ ਕਿਆ, ਆਪਣਾ ਜਾਓਗੇ ਤਾ ਫੈਦਾ ਹੋਊਗਾ, ਆਪਣਾ ਮੋਟੀਵੇਸ਼ਨ ਮਿਲੂਗੀ ਬੰਦਾ। ਸੋ ਚੀਜ਼ਾਂ ਆਪਣਾ ਸੋ ਆਈਡੀਆ ਆਂਦੇ ਜਿੰਮ ਕਰਦੇ ਹੋਏ, ਹੋਰ ਕੀ ਕਦੀ ਨੀ ਪਤਾ। ਕਦੋਂ ਦਿਮਾਗ'ਚ ਕਿਹੜਾ ਆਈਡੀਆ ਆਜੇ।
ਹਾਂ- ਹਾਂ ਇਹ ਤਾਂ ਹੈ। ਬਿਲਕੁਲ
ਹੋਰ ਕਿਆ। ਹੋਰ ਬਾਈ, ਰੋਟੀ-ਰੁਟੀ ਖਾਲੀ?
ਹੋਰ, ਹਾਂਜੀ ਨਹੀਂ ਰ੍ਹੋਟੀ ਅਜੇ ਖਾਈ ਨੀ ਮੈਂ, ਤੁਸੀਂ ਖਾ ਲਈ?
ਅੱਛਾ, ਨਹੀਂ ਮੈਂ ਵੀ ਨਹੀਂ ਖਾਧੀ, ਮੈਂ ਵੀ ਰੁੱਕਕੇ ਹੀ ਖਾਂਨਾ ਦੁਪਹਿਰ ਦੀ।
ਹਾਂ, ਮੈਂ-ਮੈਂ ਵੀ ਸੁਬ੍ਹ‌ਾ ਲੇਟ ਖਾਧੀ ਸੀ ਨਾ।
ਅੱਛਾ-ਅੱਛਾ, ਓਹੀ ਬ੍ਰੇਕਫਾਸਟ ਲੇਸਟ ਕਰਦੇ ਓ ਤੁਸੀਂ, ਅੱਛਾ-ਅੱਛਾ। ਕੋਈ ਨੀ, ਕੋਈ ਨੀ। ਵਧੀਆ, ਚਲੋ ਵਧੀਆ।
ਹਾਂ।
ਹੂੰ
ਕੋਈ, ਹਾਂ, ਸਭ ਵਧੀਆ। ਤੁਸੀਂ ਦੱਸੋ?
ਬਸ, ਸਭ ਵਧੀਆ ਭਾਜੀ ਸਭ ਵਧੀਆ।
ਹੂੰ, ਕੋਈ ਨੀ‌ ਜੇ‌ ਮੈਂ ਜਿੰਮ ਕਦੇ ਵੀ ਜਾਣਾ ਕਦੇ ਵੀ ਮੇਰਾ ਸਾਥ ਬਣਿਆ ਯਾ ਫਿਰ ਕੁਛ ਸਲਾਹ ਬਣੀ ਮੇਰੀ, ਮੈਂ ਜ਼ਰੂਰ ਦੱਸੂ ਠੀਕ ਐ। ਹਾਂ, ਠੀਕ ਆ, ਠੀਕ ਆ ਜੀ ਬਾਈ, ਠੀਕ। ਓਕੇ-ਓਕੇ।
ਕਿੱਥੋ ਗਿਆ ਸੀਗਾ?